ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ? ਜੀ, ਵਧੀਆ-ਵਧੀਆ ਤੁਸੀਂ ਸੁਣਾਓ ਠੀਕ ਹੋ?
ਹਾਂਜੀ-ਹਾਂਜੀ ਵਧੀਆ?
ਹੋਰ?
ਕੁਛ ਨੀ ਬੈਠਿਆ ਸੀ ਜੀ ਬਸ, ਤੁਸੀਂ ਦੱਸੋ?
ਤੇ, ਅਸੀਂ ਵੀ ਡਿਨਰ ਦੀ, ਤਿਆਰੀ ਸ਼ੁਰੂ ਕਰਾਂਗੇ। ਦਾਲ ਰੱਖੀ ਹੁਣ, ਦਾਲ ਨੂੰ ਤੜਕਾ ਲਾਉਣਾ ਹਾਲੇ
ਅੱਛਾ ਜੀ, ਬਸ ਹੁਣ ਵੀ ਅਸੀਂ ਵੀ ਚੱਲੀਏ। ਰੋਟੀ ਰਾਟੀ, ਦੇਖੀਏ ਲੈ ਕੇ ਆਵੇਂ,
ਕਿੱਥੋਂ,, ਲੈ ਕੇ ਆਵੇ?
ਢਾਬੇ ਤੋਂ,
ਅੱਛ, ਅੱਜ ਕਿੱਥੇ ਗਏ ਨੇ ਘੁੰਮਣ, ਕਿੱਥੇ?
ਗਏ ਹਾਂ ਘੁੰਮਣ, ਆਗਰਾ ਗਏ ਹਾਂ, ਮਾਸੀ ਦੇ
ਅੱਛਾ, ਸਾਰੇ ਗਏ ਨੇ, ਤੁਹਾਨੂੰ ਛੱਡ ਗਏ ਨੇ? ਇਕੱਲਿਆ ਘਰ ਤੇ ਤੁਸੀਂ, ਤੇ ਤੁਸੀਂ ਕਿਉਂ ਨੀ?
ਮੈਂ ਬਸ, ਐਵੇਂ ਹੀ ਨਹੀਂੀ ਗਿਆ ਦਿੱਲੀ? ਮੈਂ ਕਿਹਾ, ਮੈਂ ਕੀ ਕਰਾਂਗਾ ਜਾ ਕੇ
ਤੇ ਕਿਉਂ ਮਾਸੀ ਨੂੰ, ਤੁਵੀ ਹੀ ਮਿਲਾ ਆਣਾ ਸੀ ਜਾ ਕੇ
ਨਾ-ਨਾ ਮਾਸੀ ਨੂੰ ਮਿਲਣ ਨੂੰ, ਬਹੁਤ ਹੋ ਗਏ ਸਦੀਆਂ ਨਾ?
ਹੋ ਹੀ ਤਾਂ ਕਹਿ ਰਹੀ ਹਾਂ, ਹੁਣ ਮੰਮਾ ਗਏ ਨੇ ਆਗਰਾ, ਤੇ ਤੁਸੀਂ ਮੇਲੇ ਆਣਾ ਸੀ ਨਾਲੇ?
ਨਹੀਂ, ਉਹ ਬਸ ਦਿੱਲੀ ਕਰਦਾ ਉੱਧਰ ਜਾਂ ਦਾ ਨਾ, ਏ ਜਿਆਦਾ ਦੂਰ ਹੋ ਜਾਂਦਾ। ਚਾਰ, ਪੰਜ, ਦਿਨ ਦੀ ਛੁੱਟੀ।
ਹੂੰ ਕਰਦੇ ਕੋਈ,
ਨਹੀਂ-ਨਹੀਂ ਕੰਮ ਕੁਮ ਤਾਂ ਕਰ ਰਦਾ ਬਸ ਹੁਣ ਸਟੱਡੀ
ਅੱਛਾ, ਸਟੱਡੀ ਕਰੋ ਕੀ-ਕੀ ਕਰ ਰਹੇ ਹੋ।
ਦਸਵੀਂ ਹੋਈ ਹੈ ਹੁਣੇ ਕਲੀਅਰ,
ਅੱਛਾ ਠੀਕ ਹੈ ਕੀ ਸਕੂਲੋਂ ਹੀ
ਔਨਲਾਈਨ ਕੀਤੀ ਆ
ਦਸਵੀ ਵੀ ਔਨਲਾਈਨ ਕੀਤੀ ਐ।
ਹਾਂਜੀ-ਹਾਂਜੀ ਔਨਲਾਈਨ ਕੀਤੀ ਆ।
ਤੇ ਔਫਲਾਈਨ ਕਿਉਂ ਨੀ ਕੀਤੀ।
ਔਫਲਾਈਨ ਬਸ ਹੋ ਗਿਆ ਸੀ ਨਾ ਕੋਈ ਝਗੜਾ ਜਿਹਾ ਹੋ ਗਿਆ ਸੀ ਸਕੂਲ ਚ ਹੀ ਤਾਂ ਹਾਂ ਤਾਂ ਸਕੂਲ ਛੱਡਤਾ ਸੀ ਕੱਢਤਾ ਸਕੂਲ ਵਾਲਿਆਂ ਨੇ ਮੈਂ ਇੱਧਰ ਹੀ ਰਹਿੰਦਾ ਜਗਾਦਰੀ ਜਗਾਦਰੀ ਚ, ਐਸ ਡੀ ਚ ਸੀ ਐਸ ਡੀ ਸੀਨੀਅਰ ਚ,
ਅੱਛਾ ਐਡ ਸੀ ਸੀਨੀਅਰ ਚਾਹੀਦੇ ਸੀ ਠੀਕ, ਕਿਤੇ ਦਸਵੀਂ ਸੀ ਝਗੜੇ ਕਰ ਲਏ ਸੀ ਤੁਸੀਂ,
ਹਾਂ ਉਹ ਮਾਸਟਰ ਨਾਲ ਹੋ ਗਿਆ ਸੀ।
ਅੱਛਾ -ਅੱਛਾ ਕਿਹੜੇ ਮਾਸਟਰ ਨਾਲ ਕੀ ਨਾ
ਮਾਸਟਰ ਦਾ ਨਾਮ ਸੀ ਰਣਧੀਰ
ਰਣਧੀਰ ਅੱਛਾ ਪੀਟੀ ਸਰ ਨਾਲ ਹੋਇਆ ਸੀ ਮੇਰੇ ਬੱਚੇ ਵੀ ਉੱਥੇ ਪੜ੍ਹਦੇ ਨੇ ਨਾ ਸੀਨੀਅਰ 'ਚ ਤਾਂ ਹੀ ਪੁੱਛ ਗਿਆ ਤੁੋਾਨੂੰ ਮੈਂ
ਅਹ ਉਹ ਬਸ ਬਾਲਾਂ ਕਰਕੇ ਹੋ ਗਿਆ ਸੀ ਨਾ ਬਾਲ ਵੱਧਦੇ ਸੀ ਉਦੋਂ ਤਾਂ ਮੈਂ ਉਹ ਕਹਿ ਰਿਹਾ ਸੀ ਕਟਵਾ ਲੋੋ ਮੈਂ ਕਟਵਾਏ ਨੀ। ਤਾਂ ਫੇਰ ਇਹਦੇ 'ਚ ਝਗੜਾ ਹੀ ਹੋ ਗਿਆ ਆਪਣਾ ਮਾਸਟਰ ਕਹਿੰਦਾ ਰੈਸਟੀਗੇਟ ਕਰਾਂਗਾ।
ਆਏ ਸੀ ਜਾਂ ਸਿੱਖ ਫੈਮਿਲੀ
ਨਹੀਂ- ਨਹੀਂ ਓਦਾਂ ਹੀ ਵਾਲ ਵਧਾ ਲਏ। ਸੀਗਾ ਤਾਂ ਮੋਨਾ ਹੀ ਹਾਂ -ਹਾਂ ਸ਼ੋਕੀਆਂ ਬੱਬੂ ਮਹਾਨ ਬਣਨਾ ਸੀ ਉਦੋਂ ਮਾਸਟਰ ਨੇ ਕਿਹਾ ਤੂੰ ਘਰ ਰਹਿ ਤੂੰ ਘਰ ਰਹਿ ਤੂੰ ਬੱਬੂ ਮਾਂ ਨੂੰ ਬਣ
ਅੱਛਾ ਤੁਸੀਂ ਕਿਆ ਲੈ ਮੈਂ ਹੁਣ ਬੱਬੂ ਮਾਣ ਈ ਬਣੂਗਾ।
ਹਾਂ -ਹਾਂ ਨਾ ਬੱਬੂ ਮਾਨ ਬਣਿਆ ਨਾ ਫਿਰ ਦਸਵੀਂ ਹੋਈ।
ਤੇ ਬੱਬੂ- ਬੱਬੂ ਨਹੀਂ ਬੱਬੂ ਮਾਨ ਕਿਉਂ ਨੀ ਬਣਿਆ।
ਘਰ ਕਿਆਂ ਨੇ ਮਾਰ ਕੇ ਰੈਪਟੇ ਕਰਾਤੇ ਵਾਲ ਛੋਟੇ
ਆਏ ਹਾਏ ਉੱਥੋਂ ਵੀ ਗਏ ਤੇ ਉੱਥੋਂ ਵੀ ਗਏ।
ਹਾਂ ਦੋਨੋ ਪਾਸੇ ਗਿਆ। ਘਰਦਿਆਂ ਨੇ ਪੁੱਛਿਆ ਬਈ ਹਾਂ ਦੱਸ ਕੀ ਗੱਲ ਆ ਕਿਉਂ ਤੈਨੂੰ ਕੱਢਿਆ ਸਕੂਲੋਂ
ਹਾਂ
ਮੈਂ ਕਿਹਾ ਵੀ ਕੋਈ ਝਗੜਾ ਹੋ ਗਿਆ ਸੀ ਪੜ੍ਹਾਈ ਦੇ ਚੱਕਰ ਚ ਫੇਰ ਮਾਸਟਰ ਨੂੰ ਪੁੱਛ ਪੁਛਿਆ ਬਈ ਐਂ ਕਰਕੇ ਕੀ ਹੋਇਆ ਮਾਸਟਰ ਕਹਿਣ ਬਾਈ ਬਾਲਾਂ ਕਰਕੇ ਟੋਕਿਆ ਮੈਂ ਤਾਂ ਉਵੇਂ ਤਾਂ ਮੈਂ ਟੋਕਿਆ ਨੀ। ਕਰੇ ਕੋਈ ਨੀ ਹੁਣ ਅੱਸੀ ਕਰਾਉਂਦੇ ਆ ਛੋਟੇ ਲੈ ਗਏ ਪਾਪਾ ਥੱਪੜ ਮਾਰ ਕੇ
ਆਏ ਹਾਏ ਤੇ ਉਹੀ ਥੱਪੜ ਤੁਹਾਨੂੰ ਪਹਿਲੇ ਮਾਰ ਦਿੱ ਤੇ ਵਾਲ ਘਟਾਂਦੇ ਤੇ ਸ ਸਕੂਲ ਤੋਂ ਉੱ ਨ ਜਾਂ
ਨਹੀਂ ਉਹ ਥੱਪੜ ਪਹਿਲਾਂ ਮਾਸਟਰ ਨੇ ਮਾਰਿਆ ਨਾ।
ਉਹ ਪਾਪਾ ਮਾਰਦੇ ਮੈਂ ਕਹਿ ਪਾਪਾ ਕਹਿੰਦੇ ਨਾ ਪਹਿਲੇ ਵਾਲ ਕੱਟਾ ਲਾ ਉਹੀ ਥੱਪੜ ਅਗਰ ਪਹਿਲਾਂ ਮਾਰਿਆ ਹੁੰਦਾ ਤੇ ਫੇਰ ਸ਼ਾਇਦ ਸ਼ਾਇਦ ਸਕੂਲ ਤੇ ਰਹਿੰਦੇ ਘੱਟੋ ਘੱਟ ਤੁਹੀ
ਸਕੂਲ ਜ ਬ ਦਿਲ ਨੀ ਲੱਗਿਆ ਮੈਂ ਕਿਹਾ ਫਿਰ ਚਲੋ। ਘਰ ਚਲੋ ਹਾਂਜੀ- ਹਾਂਜੀ ਘੁੰਮਣ ਘਾਮਣ ਨੀ ਗਏ ਤੁਸੀਂ
ਘੁੰਮਣ ਗਏ ਸੀ ਅਸੀਂ ਵੈਸ਼ਨੋ ਦਰਬਾਰ ਗਏ ਸੀ ਖਾਟੂ ਗਏ ਸੀ।
ਅੱਛਾ ਜੀ ਮਤਲਬ ਤਿੰਨ ਚਾਰ ਜਗਾ ਇਕੱਠੇ ਹੀ ਘੁੰਮ ਕੇ ਆ ਗਏ ਉਹ
ਦੋ ਜਗ੍ਹਾ ਗਏ ਸੀ।
ਦੋ ਦਿਨ ਗਏ ਸੀ।
ਦੋ ਜਗ੍ਹਾ ਮੈਂ ਗਾ ਅਸੀਂ ਗਏ ਸੀ ਇੱਕ ਇੱਕ ਜਗ੍ਹਾ ਮੇਰਾ ਛੋਟਾ ਬੇਟਾ ਗਿਆ ਸੀ ਅਨੰਦਪੁਰ ਸਾਹਿਬ ਕੱਲ ਹੀ ਆਇਆ ਉਹ
ਅੱਛੇ ਵੀ
ਉਹ ਆਪਣੀ ਵੱਡੀ ਭੈਣ ਨਾਲ ਗਿਆ ਸੀ। ਹੋਰ ਤੁਸੀਂ ਨੀ ਗਏ ਕਿਤੇ ਘੁੰਮਣ
ਮੈਂ ਪਰਸੋਂ ਆਇਆ।
ਕਿੱਥੇ ਗਏ ਸੀ।
ਮਨਾਲੀ ਤੋਂ ਆਇਆ ਮੈਂ ਪਰਸੋਂ
ਮਨਾਲੀ 'ਚ ਕਿੱਦਾਂ ਮੌਸਮ
ਮਨਾਲੀ ਜਦ ਹੁਣ ਐਂ ਵੀਂ ਆ ਉਹ ਤੋਂ ਅੱਗੇ ਹੈ ਥੋੜਾ ਬਹੁਤਾ ਕਿਸ ਉਹ ਕੀ ਨਾਮ ਉਹਦਾ ਨਾਮ ਲੱਗ ਜਾਇ ਮੇਰੇ ਯਾਦ ਨਹੀਂ ਆ ਰਿਹਾ ਹੁਣ ਸ਼ਿਮਲਾ ਤੋਂ ਅੱਗੇ ਹੈਗਾ ਕੀ ਨ ਉਹਦਾ
ਮੈਨੂੰ ਵੀ ਨੀ ਪਤਾ।
ਤਾਂ ਦਿਮਾਗ ਚ ਫਿਰ ਰਿਹਾ ਸੀ ਪਰ ਰਹਿ ਗਿਆ ਹੁਣ ਹਂ ਪਤਾ ਨੀ ਡਲੋਜੀ ਉੱਧਰ ਨੀ ਆ ਨਾ।
ਉਹ ਤੇ ਪੰਜਾਬ ਵੱਲ ਪੈਂਦਾ ਵਾ।
ਕਸੋਲ ਕਸੋਲ ਤੋਂ ਅੱਗੇ ਕਸੋਲ ਤੋਂ ਅੱਗੇ ਅੱਗੇ ਬਾਰਡਰਾਂ ਤੋਂ ਨਾ ਉੱਧਰ ਪੈ ਰਹੀ ਸੀ ਬਰਫ। ਉੱਧਰ ਸੀ ਸਨੋਫਾਲ ਮੈਂ ਉੱਧਰ ਗਿਆ ਹੀ ਨੀ ਮੈਂ ਮਨਸੂਰੀ ਚਲਾ ਗਿਆ ਮੈਂ ਰੀਲਾਂ ਵੇਖੀਆਂ ਨਾ ਹੋਨ ਚ ਹਾਂ ਰੀਲਾਂ ਵੇਖੀਆਂ ਤੇ ਮਨ ਸੂਰੀ ਚ ਪੈ ਰਹੀ ਆ ਬਾਰਸ਼।
ਅੱਛਾ ਮਤਲਬ ਸੋ ਤੇ ਸੋਸ਼ਲ ਮੀਡੀਆ ਬਾਰੇ ਤੁਹਾਡਾ ਕੀ ਕਹਿਣਾ ਹੈ ਰੀਲਾ ਵੇਖ
ਬ ਰੀਲਾਾਂ ਵੇਖੀ ਦੀ ਆ ਟੈਮ ਪਾਸ ਕਰੀ ਦਾ ਵਾ ਹੁਣ
ਨਹੀਂ ਤੁਸੀਂ ਕੀ ਕਹਿੰਦੇ ਸੋਸ਼ਲ ਮੀਡੀਆ ਸਹੀ ਹੈ ਕਿ ਨਹੀਂ ਸਹੀ?
ਮਤਲਬ ਨਾਈਨਟੀ ਪ੍ਰਸੈਂਟ ਗਲਤ ਹੈ ਦਸ ਪ੍ਰਸੈਂਟ ਸਹੀ ਵੀ ਹੈ।
ਵੈਰੀ ਗੁੱਡ ਐ ਤੇ ਸੱਚਾਈ ਬੋਲਦੀ ਤੁਸੀਂ। ਹੁਣ ਤੁਹਾਨੂੰ ਪਤਾ ਹੈ ਨਾ ਕਿ ਨਾਈਨਟੀ ਨਾਈਨ ਪ੍ਰਸੈਂਟ ਗ਼ਲਤ ਹੈਗਾ ਏ ਦਸ ਪ੍ਰਸੈਂਟ ਹੀ ਸਹੀ ਹੈਗਾ ਏ।
ਹਾਂਜੀ ਹਾਂਜੀ ਮਤਲਬ ਕਿ ਜੋ ਬੰਦਾ ਜੋ ਸਿੱਖੇਗਾ ਨਾ ਉਹ ਤਾਂ ਸਿੱਖ ਸਿੱਖੇਗਾ ਹੀ ਸਿੱਖੇਗਾ ਚਾਹੇ ਹੁਣ ਤੁਸੀਂ ਸੋਸ਼ਲ ਮੀਡੀਆ ਤੋਂ ਲਾ ਲਓ ਰੀਅਲ ਲਾਈਫ
ਹਾਂ ਉਹ ਤੇ ਹੈ ਹੀ ਅੱਜ ਕੱਲ੍ਹ ਜੋ ਕੁਛ ਹੋ ਰਿਹਾ ਹੈਗਾ ਰਅਲ ਰੀਅਲ ਵ ਲਾਈਫ ਤੋਂ ਹੀ ਅਕੋਰਡਿੰਗ ਇਹ ਸਭ ਰੀਲਾਂ ਬਣਦੀਆਂ।
ਹਾਂਜੀ ਹਾਂਜੀ।
ਜੋ ਸੱਚਾਈਆਂ ਹੋ ਰਹੀਆਂ ਨੇ ਉੱਥੇ ਰੀਲਾਂ ਬਣਦੀਆਂ ਪਈਆਂ ਨੇ ਹੋਰ ਕਿੱਥੋਂ ਬਣੀਆਂ ਨੇ।
ਉਹ ਤਾਂ ਹੈ ਹੀ ਆ ਜੇ ਬੰਦਾ ਵੇਖੇਗਾ ਬਈ ਆਹ ਚੱਲ ਰਿਹਾ ਅੱਜ ਕੱਲ੍ਹ। ਆਹੀ ਵੇਖ ਕੇ ਉਹਨੇ ਪਾ ਦੇਣਾ ਸੋਸ਼ਲ ਮੀਡੀਆ ਦੇ। ਬਈ ਆਹੀ ਚੱਲ ਰਿਹਾ ਤੇ ਆਹੀ ਪਾਓ ਆਹੀ ਚੱਲੇਗਾ।
ਅਸੀਂ ਸਾਰੀ ਖ਼ਬਰਾਂ ਪਹੁੰਚ ਜਾਂਦੀਆਂ ਨੇ ਮਿੰਟ ਚ।
ਹਾਂਜੀ ਹਾਂਜੀ।
ਹਮ ਕਿਆ ਕਰ ਸਕਤੇ ਹੈ।
ਤੁਸੀਂ ਦੱਸੋ ਤੁਹਾਡਾ ਕੀ ਹੈ ਖਿਆਲ ਉਹ ਸੋਸ਼ਲ ਮੀਡੀਆ ਬਾਰੇ?
ਮੇਰਾ ਇਹੀ ਹੈ ਜੋ ਤੁਸੀਂ ਕਹਿ ਰਹੇ ਹੋ ਨਾਈਨਟੀ ਪਰਸੈਂਟ ਗਲਤ ਹੈ ਵੇ ਅਗਰ ਉਹਨੂੰ ਅੱਛੇ ਤੋਂ ਯੂਜ ਕੀਤਾ ਜਾਏਗਾ ਤੇ ਅੱਛਾ ਵੀ ਏ ਪਰ ਤੁਸੀਂ ਅਗਰ ਇੰਸਟਾ ਖੋਲੋਗੇ ਤੁਸੀਂ ਫੇਸਬੁੱਕ ਖੋਲੋਗੇ ਤੁਹਾਨੂੰ ਗਲਤ ਹੀ ਦਿਖੇਗਾ ਉਹ ਚ ਕੁਛ ਸਹੀ ਤੇ ਦਿਖਣ ਨੀ ਲੱਗਾ।
ਨਹੀਂ ਤੁਸੀਂ ਗ਼ਲਤ ਵੇਖੋਗੇ ਗ਼ਲਤ ਆਏਗਾ।
ਉਹ ਤੁਹਾਡੀ ਗੱਲ ਲੱਗ ਗਈ ਮੈਂ ਮੰਨਦੀ ਹਾਂ ਤੁਹਾਡੀ ਗੱਲ ਉਹ ਠੀਕ ਕਹਿ ਤੁਸੀਂ ਅਗਰ ਅਸੀਂ ਇੱਕ ਚੀਜ਼ ਨੂੰ ਲਾਈਕ ਕਰਾਂਗੇ ਇੱਕ ਚੀਜ਼ ਨੂੰ ਲਾਈਕ ਕਰਾਂਗੇ ਸਾਨੂੰ ਉਹੀ ਬਾਰ ਬਾਰ ਚੀਜ਼ ਦੇਖੇਗੀ। ਹੁਣ ਮੈਂ ਵਾਂ ਮੈਂ ਹੁਣ ਦੇਖਣੀ ਆ ਮੈਂ ਇਸ ਹਾਂ। ਮੈਂ ਹਾਂ ਮੈਂ ਉਹੀ ਤੇ ਕਹਿ ਰਹੀ ਮੈਂ ਹੁਣ ਫੇਸਬੁੱਕ ਚਲਾਨੀ ਮੈਂ ਇੰਸਟਾ ਚਲਾਨੀ ਮੈਂ ਹੁਣ ਉਹਦੇ ਸੀਰੀਅਲ ਵਗੈਰਾ ਆਉਂਦੇ ਨੇ। ਅ ਅਨੁਪਮਾ ਆ ਗਿਆ ਨਾਗੀਨ ਆਂਦਾ ਹੈ ਹੋਰ ਵੀ ਬਥੇਰੇ ਆਉਂਦੇ ਨੇ। ਮੈਂ ਉਹਨਾਂ ਨੂੰ ਲਾਈਕ ਕਰਨੀ ਆ ਤੇ ਉਹੀ ਮੈਨੂੰ ਅਗਲੇ ਦਿਨ ਮਤਲਬ ਪਹਿ ਇੱਕ ਦਿਨ ਪਹਿਲੇ ਜਿਵੇਂ ਅੱਜ ਦਾ ਹੁਣ ਕੱਲ੍ਹ ਮੈਨੂੰ ਦੇਖੇਗਾ।
ਰਹਿੰਦੇ ਉਹ ਸਾਰਾ ਦਿਨ।
ਆਨੂੰ ਕਮਇ ਸਾਰਾ ਦਿਨ ਟਾਇਮ ਤੇ ਨਹੀਂ ਮਿਲਦਾ ਪਰ ਜਿੰਨਾ ਮਿਲਦਾ ਦੇਖਣੀ ਆ ਜ਼ਰੂਰ ਪਰ ਇੱਕ ਦਿਨ ਇੱਕ ਸੀਰੀਅਲ ਇੱਕ ਟਾਈਮ ਤੇ ਆਉਂਦਾ ਹੀ ਆਉਦਾ। ਉਸ ਤੋਂ ਬਾਅਦ ਹੁਣ ਅਸੀਂ ਅਸੀਂ ਹੁਣ ਇੰਸਟਾ ਚਲਾਉਾਨਦੇ ਹਾਂ ਇੰਸਟਾ ਦੇ ਵਿੱਚ ਮੇਰੇ ਤੁਸੀਂ ਵੇਖੋ ਹੋਗੇ ਸਾਰੇ ਮੇਰੇ ਖਾਟੂ ਸ਼ਾਮ ਜੀ ਦੇ ਹੈਗੇ ਨੇ। ਮੈਂ ਉਹਨਾਂ ਨੂੰ ਲਾਈਕ ਕਰਨੀ ਆ, ਉਹਨਾਂ ਜ ਜਿਵੇਂ ਇੰਸਟਾ ਖੇਲਣਾ ਉਹਦੇ ਚ ਹੀ ਮਤਲਬ ਪੂਰਾ ਪੂਰੇ ਮੈਨੂੰ ਖਾਟੂ ਸ਼ਾਮ ਜੀ ਦੇ ਹੀ ਦਿਖਦੇ ਨੇ।
ਮੇਰੀ ਪੂਰੀ ਫੀਡ ਚ ਮੈਂ ਕਹਿ ਰਿਹਾ ਫੀਡ ਚ ਪੂਰਾ ਭਗਵਾਨ ਹੀ ਨੀ ਦਿਖਦਾ ਕਿੱਥੇ।
ਨਹੀਂ ਦਿਖਦਾ ਤੁਸੀਂ ਭਗਵਾਨ ਨੂੰ ਲਾਇਕ ਨਈ ਨਾ ਕੀਤਾ।
ਜਾਂ ਗੱਡੀਆਂ ਦਿਖਣੀਆਂ ਜਾਂ ਮੋਟਰਸਾਈਕਲ ਦਿਖਣੇ ਆ, ਹੋਰ ਕੁਛ
ਹਾਂ ਬਸ ਮੇਰੇ ਯੂਟਿਊਬ ਚ ਵੀ ਉਹੀ ਮਿਲੇਗਾ ਜਾਂ ਯੂਟਿਊਬ ਜਿਹੜੀ ਰੀਲਾਂ ਨੇ ਮੇਰਾ ਪੁੱਤਰ ਵੇਖਦਾ ਏ ਉਹ, ਕਾਰਾਂ ਦੇ ਵੇਖ ਲੇਗਾ ਤੇ ਬਾਈਕਾਂ ਦੇ ਟਾਇਰ ਦੇਖਦਾ ਰਹੇਗਾ। ਉਹ ਜਦੋਂ ਮੈਂ ਖੋਲਾਂਗੀ ਉਹ ਮੈਨੂੰ ਉਹੀ ਦਿਖਦਾ ਹੈਗਾ।
ਹਾਂ ਮੈਂ ਆਪਣੀ ਫੀਡ ਚ ਜਦ ਵੀ ਵੇਖਦਾ ਮੈਨੂੰ ਬਸ ਮੋਟਰਸਾਈਕਲਾਂ ਦਿਖਦੀਆਂ, ਬੁਲਟ ਦਿਖਦੀਆਂ ਕਾਰਾਂ ਦਿਖਦੀਆਂ ਹੋਰ ਕੁਛ ਨੀ ਦਿਖਦਾ ਜੇ ਮੈਂ ਖੋਲਾਂਗਾ ਯੂਟਿਊਬ, ਯੂਟਿਊਬ ਖੋਲ ਕੇ ਮੈਨੂੰ ਗਾਣੇ ਦਿਖਦੇ ਆ ਚੌਵੀ ਘੰਟੇ ਤੇ ਬਸ ਹੋਰ ਕੁਛ ਹੈ ਹੀ ਨਹੀਂ, ਜਾਂ ਮੂਵੀਆਂ ਦਿਖ
ਚੱਲੋ ਵਧੀਆ, ਕੁਛ ਤਾਂ ਦੀਖਦਾ ਏ ਉਹੀ ਆ ਗਈ ਨਾ ਜਿਸ ਚੀਜ਼ ਨੂੰ ਜਿਸ ਚੀਜ਼ ਨੂੰ ਤੁਸੀਂ ਜਿਸ ਤਰੀਕੇ ਨਾਲ ਯੂਜ ਕਰੋਗੇ, ਉਹੀ ਦੁਬਾਰਾ ਤੁਹਾਡੇ ਕੋਲ ਆਏਗੀ। ਰਿਪੀਟ ਹੋ ਕੇ। ਇਹ ਤੇ ਹੈ ਹੀ ਹੈ, ਬਾਕੀ ਕਿ ਜਿਵੇਂ ਜਿਵੇਂ ਜਿਹਨੂੰ ਜੋ ਅੱਛਾ ਲੱਗਦਾ ਓ ਤੇ ਉਹੀ ਕਰੇਗਾ ਦੇਖੋ ਬਾਕੀ ਇਹੀਓ ਕਵਾਂਗੇ ਕਿ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਅੱਛੀ ਚੀਜ਼ਾਂ ਦੇਖਣੀ ਚਾਹੀਦੀਆਂ ਨੇ। ਕਿ ਉਹਨਾਂ ਦਾ ਮਾਇੰਡ ਵੀ ਸੈਟ ਰਵੈ
ਵੈਸੇ ਤਾਂ ਵੈਸੇ ਤਾਂ ਹੈਗਾ ਨਾ ਜਿਹੜੀ ਜਨਰੇਸ਼ਨ ਹੈ ਹੁਣ ਬੱਚਿਆਂ ਬੱਚਿਆਂ ਦੇ ਹੱਥਾਂ ਚ ਮੋਬਾਇਲ ਆ ਗਏ ਪਹਿਲਾਂ ਸਾਡੀ ਜਨਰੇਸ਼ਨ ਸੀ, ਮਤਲਬ ਕਿ ਦਸਵੀਂ ਤੇ ਮਤਲਬ ਸੀਗੀ ਨਾ ਦਸਵੀਂ ਉਹਦੇ ਚ ਮਤਲਬ ਫੋਨ ਵੀ ਨੀ ਦਿੱਤੇ ਸੀ। ਮੇਰੇ ਭਰਾ ਨੂੰ ਬਾਰਵੀ ਚ
ਹਾਂ ਏ ਤੇ ਹੈ ਹੀ ਏ ਫਿਰ। ਇਹ ਫੋਨ ਬੱਚਿਆਂ ਨੂੰ ਹੁਣ ਜਲਦੀ ਤਾਂ ਮਿਲੇ ਨੇ ਜਦੋਂ ਦਾੱ ਕੋਵਿਡ ਆਇਆ। ਕੋਵਿਡ ਚ, ਕੋਵਿਡ ਚ ਓਨਲਾਈਨ ਸਟੱਡੀ ਕਰਕੇ ਸਭ ਨੂੰ ਫੋਨ ਬੱਚਿਆਂ ਨੂੰ ਦੇਣਾ ਪਿਆ ਪੇਰੈਂਟਸ ਨੂੰ ਹੁਣ ਤੁਸੀਂ ਅਸੀਂ ਪੇਰੈਂਟਸ ਨੂੰ ਬੱਚਿਆਂ ਨੂੰ ਫੋਨ ਦਿੱਤਾ ਹੈਗਾ ਏ ਤੇ ਹੁਣ ਬੱਚਾ ਕੰਮ ਕਰ ਰਿਹਾ, ਅਸੀਂ ਘਰ ਖਾਣਾ ਬਣਾ ਰਹੇ ਹਾਂ, ਜਾਂ ਕੋਈ ਹੋਰ ਲੇਡੀਜ਼ ਦੇ ਬਹੁਤ ਕੰਮ ਨੇ ਘਰ ਚ ਹੁਣ ਸਾਨੂੰ ਕੀ ਪਤਾ ਬੱਚਾ ਪੜ੍ਹ ਰਿਹਾ ਹੈ ਜਾਂ ਕੀ ਕਰਦਾ ਪਿਆ ਹੈ ਵਟਸਐਪ ਤੇ ਗੱਲਾਂ ਲੱਗਾ ਹੈ, ਕੀ ਕਰ ਸਾਨੂੰ ਕੀ ਪਤਾ
ਨਹੀਂ- ਨਹੀਂ ਇਹ ਤਾਂ ਗੱਲ ਸਮਝ ਗਿਆ ਮੈਂ
ਸਾਨੂ ਤਾ ਇਹ ਪਤਾ ਨਾ ਕਿ ਬੱਚਾ ਪੜ੍ਹ ਰਿਹਾ, ਅਸੀਂ ਬੱਚਾ ਔਨਲਾਈਨ ਵਰਕ ਕਰ ਰਿਹਾ ਲੱਗਾ ਹੋਇਆ ਵੇ, ਹੁਣ ਇਹ ਨੀ ਪਤਾ ਹੁੰਦਾ ਕੀ ਪਿਆ ਵਿੱਚ, ਉਹ ਤੇ ਜਦੋਂ ਕੁਛ ਹੁੰਦਾ ਕ
ਫਰਕ ਕਰਦਾ, ਕਿਹੜਾ ਨਹੀਂ ਕਰਦਾ।
ਉਹ ਸਾਨੂੰ ਕੀ ਪਤਾ
ਉਹੀ ਤਾਂ ਗੱਲ ਕਹਿ ਰਿਹਾ ਮੈਂ ਤੁਹਾਨੂੰ
ਮੇਨ ਤਾਂ ਕੋਵਿਡ ਦੇ ਵਿੱਚ ਹੀ ਸਾਰੀ ਦਿੱਕਤਾਂ ਆਈਆਂ ਨੇ। ਫੋਨਾ ਦਾ, ਪਰ ਉਹ ਹਾਲੇ ਤੱਕ ਔਨਲਾਈਨ ਬੰਦ ਨੀ ਹੋਇਆ, ਹੁਣ ਛੁੱਟੀਆਂ ਚ ਵੀ ਔਨਲਾਈਨ ਵਰਕ
ਬਹੁ ਹੁਣ ਮੈਂ ਕਹਿ ਤਾਂ ਰਿਹਾ ਜੇ ਬਈ ਹੋ ਗਿਆ, ਉਹ ਲੋਕਡਾਊਨ ਬੰਦ ਹੋ ਗਿਆ ਲਾ ਕੇ ਚੱਲੋ, ਬੰਦ ਕਰਦੋ।
ਤੇ ਔਨਲਾਈਨ ਪੜ੍ਹਾਈ ਤੇ ਔਫਲਾਈਨ ਪੜ੍ਹਾਈ ਚ ਬੜਾ ਫ਼ਰਕ ਏ।
ਹਾਂਜੀ।
ਚਲੋ ਮੇਰੀ ਕੋਲ ਆ ਰਹੀ ਮੈਂ ਕਰਨੀ ਤੁਹਾਨੂੰ ਦਸ ਮਿੰਟ ਚ, ਔਕੇ। ਕੇ ਸਤਿ ਸ਼੍ਰੀ ਅਕਾਲ ਜੀ।